ਹੈਲੋ ਹਾਂ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਿਵੇਂ ਹੋ।
ਬਸ ਜੀ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ।
ਹਾਂਜੀ ਹਾਂਜੀ ਬਹੁਤ ਵਧੀਆ ਹੋਰ ਸਭ ਘਰੇ ਠੀਕ ਨੇ।
ਹਾਂਜੀ ਹਾਂਜੀ ਸਭ ਵਧੀਆ ਤੁਹੀ ਦੱਸੋ
ਹਾਂ ਸਭ ਠੀਕ ਆ ਹੋਰ ਕੀ ਚੱਲ ਰਿਹਾ ਸੀਗਾ
ਕੁਛ ਨਹੀਂ ਪੜ੍ਹ ਰਹੇ ਸੀ ਤੁਸੀਂ ਦੱਸੋ
ਮੈਂ ਵੀ ਕੁਛ ਨੀ ਬਸ ਨੌਕਰੀਆਂ ਵਗੈਰਾ ਦਾ ਕੁਝ ਦੇਖ ਰਹੇ ਸੀਗੇ ਤੇ ਉਸ ਵਿੱਚ ਵੀ ਇੰਟਰ ਵੀਊ ਹੋ ਕੋਈ ਲੈ ਰਿਹਾ ਹੋਵੇ ਕਰ ਕੇ ਤੇ ਉਹ ਅੰਗਰੇਜ਼ੀ ਦੀ ਕਰ ਰਹੇ ਸੀਗੇ ਤਾਂ ਪੰਜਾਬੀ ਹਿੰਦੀ ਆ ਭਾਸ਼ਾ ਮਤਲਬ ਵਰਤੋਂ ਹੀ ਨੀ ਉਹਦੀ ਹੋਣ ਦੇ ਰਹੇ ਸੀਗੇ। ਤੇ ਉਹਦੇ ਬਾਰੇ ਅਸੀਂ ਗੱਲਾਂ ਕਰ ਰਦੇ ਸੀ ਵੀ ਘਰੇ ਸਾਰੇ ਇਕੱਠੇ ਹੋ ਕੇ ਬ ਅੱਜੇ ਤ ਟਾਈਮ ਤਾਂ ਜਾਵੇ ਉਹੋ ਜਿਹਾ ਵੀ, ਅੰਗਰੇਜ਼ੀ ਉੱਤੇ ਹੀ ਰਹਿ ਗਿਆ ਨਿਰਭਰ।
ਹਾਂ, ਅਸੀਂ ਵੀ ਇਹੀ ਦੇਖਿਆ ਕਿ ਅੱਜ ਕੱਲ੍ਹ ਤਾਂ ਜ਼ਿਆਦਾ ਮਤਲਬ ਜਿਵੇਂ ਕਹਿ ਸਕਦੇ ਨਾ ਮਤਾਂ ਉਹਨੂੰ ਦਿੱਤੀ ਜਾਂਦੀਆਂ ਅੰਗਰੇਜ਼ੀ ਬੋਲਣ ਵਾਲਿਆਂ ਨੂੰ। ਮਾਂ ਬੋਲੀ ਤਾਂ ਕੋਈ, ਕੁਛ ਨਹੀਂ ਰਹਿ ਗਿਆ।
ਸਮਝਦੇ ਹੀ ਸਮਝਦੇ ਹੀ ਉਹਨੂੰ ਆ ਵੀ ਜਿਹੜੀ ਐਜੂਕੇਸ਼ਨ ਵਗੈਰਾ ਹੋਏਗੀ ਸਾਰੀ ਉਹ। ਉਹੀ ਬੱਚੇ ਨੂੰ ਜ਼ਿਆਦਾ ਹੋਏਗੀ ਜਾਂ ਫਿਰ ਉਹੀ ਬੰਦੇ ਨੂੰ ਜ਼ਿਆਦਾ ਹੋਏਗੀ ਜਿਹਨੇ ਇਹ ਫੀਲਡ, ਮਤਲਬ ਇਸ ਚ' ਮਾਹਿਰ ਹੋਏਗਾ ਉਹ ਬੱਚਾ।
ਹਾਂਜੀ, ਮਤਲਬ ਆਪਾਂ ਦੇਖਦੇ ਹਾਂ ਜਿਵੇਂ ਅੱਜ ਕੱਲ੍ਹ ਜੇ ਕੋਈ ਵੀ ਅ ਬੰਦਾ ਹੈ। ਉਹ ਮਾੜੀ ਜੀ ਅੰਗਰੇਜ਼ੀ ਚ' ਕੋਈ ਗੱਲ ਹੀ ਕਰ ਦਿੰਦਾ ਨਾ, ਸਾਹਮਣੇ ਐਂ ਉਹਨੂੰ ਸਮਝਦਾ। ਕਿ ਪਤਾ ਨਹੀ ਕਿ ਕਿੰਨਾ ਕੁ ਪੜਿਆ-ਲਿਖਿਆ ਏ। ਕਿੰਨਾ ਕੁ ਆੰਉਦਾ ਹੈ ਸਬ।
ਮਾਤ ਭਾਸ਼ਾ ਤਾਂ ਇੱਕ ਵਰਗੀ ਖ਼ਤਮ ਹੀ ਹੋ ਚੁੱਕੀ ਹੈ। ਕਰੋ ਤਾਂ ਤਾਂ ਸਮਝੋ ਕੀਮਤ ਹੀ ਨਹੀਂ ਹੈਨੀ ਲੋਕੀ ਬਚਾਉਣ ਦਾ ਵੀ ਨਹੀਂ ਸੋਚਦੇ ਪਏ। ਉਹ ਵੀ ਭੇਡ- ਚਾਲ ਚ' ਸ਼ਾਮਿਲ ਹੋ ਰਿਹਾ ਏ।
ਭੇਡ- ਚਾਲ ਤੇ ਨੀ, ਮੈਂ ਗੱਲ ਦੱਸਦਾ ਉਹ ਰੌਲਾ ਪਤਾ ਕੀ ਹੈ। ਜੀ ਉਹਨਾਂ ਨੂੰ ਮਾੜੀ ਜੀ ਵੀ ਇੰਗਲਿਸ਼ ਜਾਂਦੀ ਹੈ ਨਾ ਉਹ ਬੋਲ ਨੇ ਉਹ ਵਖਾ- ਵਖਾਣ ਵਾਸਤੇ ਬੋਲਦੇ ਨੇ ਕਿ ਹਾਂ, ਬਈ ਵੇਖ ਵ, ਵੇਖ -ਵਖ ਕਈਆ ਕਰਦੀ ਹੈ ਸੀ ਕਿ ਸਾਨੂੰ ਆਉਂਦੀ ਅੰਗਰੇਜ਼। ਜੀ। ਭਾਵੇਂ ਆਂਦੀ ਭਾਵੇਂ ਗ਼ਲਤੀ ਹੋਵੇ। ਤੇ ਜੇ ਉਹਨਾਂ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਆਉਂਦੀ ਹੋਵੇ ਨਾ, ਉਹਨਾਂ ਨੂੰ ਪਤਾ ਸਾਹਮਣੇ ਆ ਪੜ੍ਹਿਆ- ਲਿਖਿਆ ਨਹੀਂ ਹੈ ਚੱਲ ਪੰਜਾਬੀ ਚ' ਗੱਲ ਕਰ ਲਈਏ। ਨਾ ਉਹਨਾਂ ਨੇ ਫੇਰ ਵੀ ਅੰਗਰੇਜ਼ੀ ਜੀ ਜੇ ਗੱਲ ਕਰਨੀ ਕਿ ਸਾਡੇ ਨੰਬਰ ਬਣ ਜਾਣ ਸਾਹਮਣੇ ਵਾਸਤੇ ਸਾਹਮਣੇ ਓਦੇ ਸਾਹਮਣੇ।
ਹਾਂਜੀ। ਬਸ, ਕਿਉਂਕਿ ਆਪਦੀ ਮਾਸ ਭਾ ਜੇ ਵਿੱਚ ਸਾਰਾ ਟਾਈਮ ਤੁਸੀਂ ਰਹੇ ਹੋ ਸ਼ੁਰੂ ਤੋਂ ਤੁਸੀਂ ਬੋਲੀ ਹੈ, ਕੀਤੀ ਹੈ। ਸਾਰਾ ਕੁਛ ਤੁਹਾਡਾ ਹੋਇਆ। ਉਹਨੂੰ ਹੀ ਤੁਸੀਂ ਲੱਤ ਜੀ ਮਾਰ ਫਿਰ ਤੁਸੀਂ ਉਹਦੀ ਕੀਮਤ ਹੀ ਨਹੀਂ ਸਮਝਦੇ। ਈਵਨ ਆਪਾਂ ਤਾਂ ਉਹ ਵੀ ਦੇਖ ਮੈਨ ਆ। ਪੰਜਾਬੀ ਦੇ ਤਾਂ ਕਿੰਨੇ ਸ਼ਬਦ ਵੀ ਅੰਗਰੇਜ਼ੀ ਵਾਲੇ ਹੋ ਚੁੱਕੇ ਆ। ਆਪਦੇ ਹੀ ਪੰਜਾਬੀ ਦਾ ਸ਼ਬਦ ਵੀ ਸ਼ਬਦਾਵਲੀ ਚ' ਵੀ ਕਿੰਨੀ, ਕਿੰਨਾ ਫ਼ਰਕ ਆ ਰਿਹਾ ਹੈ। ਵੀ ਹਰ ਜਿਹੜਾ ਟੈਕਨੋਲੋਜੀ ਵਗੈਰਾ ਹੋ ਗਿਆ। ਇਹਦੀ ਕੋਈ ਪੰਜਾਬੀ ਹੈ ਨੀ। ਆਪਾਂ ਲਿਖਾਂਗੇ ਵੀ ਉਸੇ ਤਰ੍ਹਾਂ ਕਿੰਨਾ ਫ਼ਰਕ ਆ ਚੁੱਕਿਆ। ਆਪਣੀ ਦੀ ਵੀ ਮਤਲਬ ਇਹ ਤਾਂ ਉਹੀ ਰਹਿ ਗਈ ਹੈ ਵੀ ਮਤਲਬ, ਜੋ ਪੰਜਾਬੀ ਬੋਲੇਗਾ ਉਹਨੂੰ ਤੁਹਾਨੂੰ ਅਨਪੜ੍ਹ ਸਮਝਿਆ ਜਾਂਦਾ। ਦੇਸੀ ਸਮਝਿਆ ਜਾਂਦਾ ਪਈ। ਵੀ ਉਹ ਤਾਂ ਹੈ ਨਹੀਂ, ਪੜ੍ਹਿਆ- ਲਿਖਿਆ ਹੈ ਨਹੀਂ, ਹੈ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਨਹੀਂ।
ਹਮ। ਇਹ ਤਾਂ ਹੈ। ਹੁਣ ਤੁਸੀਂ ਇਹ ਦੇਖੋ ਅੱਜ ਕੱਲ੍ਹ ਤਾਂ ਲੋਕ ਆਹ ਇੱਥੇ ਕੀ ਕਹਿੰਦੇ ਆਪਾਂ ਜੋਬ- ਜੂਬ ਤੇ ਜਾਂ ਮਤਲਬ ਮਤਲਬ ਕਿਤੇ ਵੀ ਕਿਸੇ ਬੰਦੇ ਨੂੰ ਦੱਖਣਾ ਹੋਵੇ ਨਾ ਉਹ ਵੇਖਦੇ ਨੇ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਕਿ ਨਹੀਂ ਆਉਂਦੀ। ਉਸ ਤੋਂ ਬਿਨਾਂ ਤਾਂ ਕੋਈ ਸਵਾਦ ਹੀ ਨਹੀਂ ਆ। ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹਨਾਂ ਨੂੰ ਬਾਹਰ ਹੀ ਕੱਢ ਦਿੰਦੇ ਕਿ ਨਹੀਂ ਜੀ ਸਾਨੂੰ ਤੁਸੀਂ ਚ ਸਾਨੂੰ ਤਹਾਡੀ ਲੋੜੀ ਹੈਨੀ।
ਭਾਸ਼ਾ ਤਾਂ ਇਨੀ ਖਤਮ ਹੋ ਗਈ ਵੀ ਸਕੂਲਾਂ 'ਚ ਤਾਂ ਲੋਕੀ ਐਂ ਕਹਿਦੇ ਆ। ਫਿਰ ਉਹ ਪ੍ਰਿੰਸੀਪਲ ਸਕੂਲ ਦਾ ਐਂ ਕਹਿਦਾ ਵੀ ਅਧਿਆਪਕ ਹੋਰਾਂ ਨੂੰ ਸਾਰਿਆਂ ਨੂੰ ਵੀ ਅੰਗਰੇਜ਼ੀ ਤਾਂ ਹਰ ਬੱਚੇ ਨੂੰ ਆਉਣੀ ਚਾਹੀਦੀ ਹੈ।
ਹਾਂ, ਮਤਲਬ ਦੇਖ- ਇਤਹਾਸ ਕਰਕੇ ਅੱਜ ਕੱਲ ਮਤਲਬ ਸਕੂਲਾਂ 'ਚ ਵੀ ਨਾ, ਮਤਲਬ ਜਿਵੇ ਕਈ ਪ੍ਰਿੰਸੀਪਲ ਰਾ ਨੇ ਕਹਿ, ਤਾਂ- ਕਿ ਇਹ ਉਡਰ ਜਾਰੀ ਹੀ ਕਰ ਦਿਤਾ ਕਿ ਅ ਜਿਨੇ ਵੀ ਗੱਲ ਕਰਨੀ ਚਾਹੇ ਬੱਚਿਆਂ ਨਾਲ ਕਰਨੀ, ਚਾਹੇ ਟੀਚਰਾਂ ਨਾਲ ਕਰਨੀ ਆ।
ਤੇ ਉਹਨੂੰ ਅੰਗਰੇਜ਼ੀ ਚ ਹੀ ਬੋਲਣਾ ਪਏਗਾ ਜੇ ਅੰਗਰੇਜ਼ੀ ਨਹੀ ਆਉਦੀ ਤਾ ਤੁਸੀ ਗੱਲ ਹੀ ਨੀ ਕਰੋ।
ਮਲਬ ਕਿ ਮਾਤਰ ਭਾਸ਼ਾ ਕੀ ਹੋਈ ਸਾਡੀ?
ਕਿਵੇ ਕਿਹ ਰਹੇ ਹੋ।
ਮੈ ਕਿਹਾ ਫਿਰਫ ਸਾਡਾ ਮਾਂ, ਮਾਂ ਬੋਲੀ ਦਾ ਫਾਇਦਾ ਕੀ ਹੈ ਜੇ ਅਸੀ ਪੰਜਾਬੀ ਚ ਗੱਲ ਹੀ ਨਹੀ ਕਰ ਸਕਦੇ।
ਉਹੀ ਤਾ ਲੋਕੀ ਇਨਾ ਜਾਦਾ ਨਾਲੇ ਜਿਹੜੇ ਚਲੋ ਜਿਹੜੇ ਜਾਦਾ ਪੜ੍ਹੇ ਲਿਖੇ ਨੀ ਹੁੰਦੇ ਨਾ ਜਿਵੇ ਪੇਂਡੂਨੇ ਉਹ ਵੀ ਵਿਚਾਰੇ ਵੇਖੋ ਵੇਖ ਪਿੱਛੇ ਲੱਗ ਜਾਂਦੇ ਨੇ ਵੀ ਹਾਂ ਵੀ ਉਹਨਾਂ ਨੂੰ ਵੀ ਲੱਗਦਾ ਵੀ ਜ ਬੱਚਾ ਸਾਡਾ ਅੰਗਰੇਜ਼ੀ ਸਿੱਖ ਗਿਆ ਨਾ ਬੋਲਣੀ। ਤੇ ਉਹਨੇ ਸਾਰਾ ਕੁਝ ਹਾਸਿਲ ਕਰ ਲਿਆ। ਹੁਣ ਅੰਗਰੇਜ਼ ਨੇ ਅੰਗਰੇਜ਼ ਥੋੜ੍ਹੀ ਆਪਣੀ ਭਾਸ਼ਾ ਕੋਪੀ ਕਰਦੇ ਆ ਆਪਣੀ ਨਕਲ ਕਰਦੇ ਉਹ ਥੋੜ੍ਹੀ ਉਹਨਾਂ ਦਾ ਮਗਰ ਲੱਗੇ ਹੋਏ ਵੀ ਹਿੰਦੀ ਪੰਜਾਬੀ ਤੁਹਾਨੂੰ ਆਉਣੀ ਚਾਹੀਦੀ ਜਾ ਹੋਰ ਆਪਣੇ ਕਿਨੀਆ ਭਾਸ਼ਾਵਾ ਨੇ ਇਥੇ ਬਾਈ ਤਰ੍ਹਾਂ ਦੀ ਜਿਹਨਾਂ ਨੂੰ ਮਾਨਤਾ ਮਿਲੀ ਵੀ ਹੈ।
ਤੁਸੀ ਇਹ ਦੇਖੋ ਅਜ ਕਲ ਜਿਹੜੇ ਵੀ ਚਾਹੇ ਜਿਹੜੇ ਮਰਜ਼ੀ ਤਰ੍ਹਾ ਦੇ ਪੇਪਰ ਹੁੰਦੇ ਨਾ ਚਾਹੇ ਸਰਕਾਰੀ ਹੋ ਚਾਹੇ ਆਪ ਪ੍ਰੀਖਿਆ-ਪ੍ਰੂਖਿਆ ਤੇ ਹੋਵੇ ਕੋਈ ਵੀ।
ਹਾਂ
ਉਹਨਾ ਸਾਰਾ ਜਿਹੜਾ ਵੀ ਪੇਪਰ ਆਂਦਾ ਨਾ ਉਹ ਭਾਸ਼ਾ ਓਨਦੀ ਅੰਗਰੇਜ਼ੀ ਹੀ ਆਉਦੀ ਹੈ ਉਹਨਾ ਨੂੰ ਐ ਲਗਦਾ ਸਾਰਿਆ ਨੂੰ ਅੰਗਰੇਜ਼ੀ ਹੀ ਆਉਦੀ ਆ। ਪਰ ਕਈ ਇਹੋ ਜਿਹੇ ਹੁੰਦੇ ਜਿਹਨਾ ਨੂੰ ਆਉਂਦੀ ਸਿਰਫ਼ ਆਪਦੀ ਮਾਂ ਬੋਲੀ ਹੁੰਦੀ ਆ।
ਮਾਂ ਬੋਲੀ ਵੀ ਇੱਜ਼ਤ ਵੀ ਹੋਣੀ ਚਾਹੀਦੀ ਏ ਹੁਣ ਇਹਦਾ ਸਤਿਕਾਰ ਵੀ ਹੋਣਾ ਚਾਹੀਦਾ ਇਹਨੂੰ ਸਗੋਂ ਲੋਕਾਂ ਨੂੰ ਬਿਠਾ ਰੱਖਣਾ ਚਾਹੀਦਾ ਕਿਉਕਿ ਇਹਦੇ ਨਾਲ ਆਪਾਂ ਆਪਣੀ ਸੰਸਕ੍ਰਿਤੀ ਮਾਰ ਰਹੇ ਆ। ਆਪਦੀ ਹੀ ਸਾਰਾ ਆਪਣਾ ਜਿਹੜੇ ਰੀਤੀ ਰਿਵਾਜ਼ ਆਪਣੇ ਕਲਚਰ ਨੇ ਸਾਰੇ ਆਪਣੇ ਜੋ ਵੀ ਟ ਰਹੀ ਆ ਆਪਣੇ ਇਥੋਂ ਦੇ। ਹਾਲਾਂਕਿ ਦੇਖੋ ਮੈ ਵੀ ਤੁਹਾਡੇ ਬੋਲ ਦੇ ਟਾਈਮ ਇਹੀ ਇਸਤੇਮਾਲ ਕਰ ਰਹੀ ਹਾਂ ਵੀ ਲੋਕੀ ਆਪਾਂ ਕਿਨੇ ਉਹ ਹੋ ਪਏ ਆ। ਅੰਗਰੇਜ਼ੀ ਸ਼ਬਦ ਦੇ ਹੀ ਯੂਜ ਹੋ ਰਹੇ ਹੈ ਮੇਰੇ ਕੋਲੋ ਵੀ।
ਤੁਸੀ ਇਹ ਦੇਖੋ ਕਿ ਜਿਵੇ ਅਜ ਕਲ ਕੋਈ ਬੱਚੇ ਨੇ ਠੀਕ ਹੈ। ਜਿਹੜੇ ਪੰਜਾਬ ਚ ਰਹਿਦੇ ਨੇ ਜ਼ਿਆਦਾਤਰ ਉਨੂੰ ਨਾ ਪੰਜਾਬੀ ਤੁਸੀ ਇਹ ਮੰਨ ਲਓ ਆਉਦੀ ਨੀ। ਅਜ ਕਲ ਤਾ ਇਥੇ ਸਕੂਲ ਵੀ ਅੰਗਰੇਜ਼ੀ ਵਾਲੇ ਖੋਲ ਗਏ ਨੇ।
ਸਹੀ ਗੱਲ ਆ ਸਾਰੇ ਤਾਂ ਉਹ ਫਿਰ ਸਿਸਟਰ ਵਾਲੇ ਫਾਦਰ ਵਾਲੇ ਸਕੂਲ ਨੇ।
ਤੁਸੀ ਇਹ ਮਨੋ ਉਹਨਾ ਦਾ ਚਲੋ ਆਗਿਆ ਸਾਰਾ ਅੰਗਰੇਜ਼ਾ ਦਾ। ਅਤੇ ਫਿਰ ਜਿਹੜੇ ਪੰਜਾਬੀ-ਪੰਜਾਬੀ ਬੱਚੇ ਸਿੱਖਣਗੇ ਕਿਥੋ ਜੇ ਤੁਸੀ ਸਕੂਲਾਂ ਪੰਜਾਬੀ ਪੜ੍ਹਾਓਗੇ ਹੀ ਨਾ ਜੇ ਤੁਸੀ ਸੱਕੂ ਕੂਲਾਂ ਚ ਹੀ ਨਾ ਪੜ੍ਹਾਓਗੇ ਤੇ ਫੇਰ ਇਹਨਾਂ ਨੂੰ ਪਤਾ ਕਿਵੇ ਲੱਗੇਗਾ ਸਾਡੀ ਸਾਡਾ ਉਹ ਅ ਭਾਈ ਪਿੱਛੇਤਰ ਕਿੱ ਦੇ ਆ ਸਾਡਾ ਪਛੇਤਰ ਕਿਥੇ ਆ। ਇਹੀ ਤਾਂ ਗੱਲ ਹੈ ਨਾ ਅਜ ਕਲ ਸਾਰੇ
ਲੋਕੀ ਜਿਵੇ ਹੁਣ ਕਿਤਾਬਾ ਵਗੈਰਾ ਚ
ਹ
ਅਹ ਕਹਾਣੀਆ ਵੀ ਹੁਣ ਦੇਖੋ ਜੇ ਕਿਤਾਬਾ ਛਪਉਣੀਆ ਨੇ ਉਹਦੇ ਵਿਚ ਉਹ ਨੇ ਕਹਾਣੀਆ ਵੀ ਪਾਣੀਆ ਨੇ ਉਹ ਵੀ ਅੰਗਰੇਜ਼ਾ ਦੀ ਕਹਾਣੀਆ ਪਾਉਂਦੇ ਐ। ਐਵੇਂ ਵੀ ਨੀ ਆਪਣੇ ਤੇ ਕਿੰਨੀ ਮਿਸਾਲਾਂ ਨੇ ਦੇਣ ਵਾਲੀਆਂ, ਜੇ ਪੰਜਾਬ ਦੀਆਂ ਕੋਈ ਦੱਸਿਆ ਜਾਣ ਬੱ ਬੱਚਿਆਂ ਨੂੰ ਪਤਾ ਲੱਗੇ ਬਈ ਜੇ ਜਿੱਥੇ ਰਹਿ ਰਹੇ ਨੇ। ਉੱਥੋਂ ਦੀ ਕਿੰਨੀ ਵੱਡੀ ਮਹਾਨਤਾ ਕਿੱਡੇ-ਕਿੱਡੇ ਯੋਗਦਾਨ ਨੇ ਪੰਜਾਬ ਦੇ ਸਾਰੇ ਪਾਸੇ।
ਤੁਸੀਂ ਇਹ ਦੇਖੋ ਬੱਚਿਆਂ ਨੂੰ ਚਲੋ ਪੰਜਾਬੀ ਦਾ ਕੀ ਪੰਜਾਬੀ ਦਾ ਕੀ ਸਿਖਾਉਣੇ ਲੋ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਦਾ ਹੀ ਨੀ ਪਤਾ ਪੰਜਾਬ ਬਣਿਆ ਕਿੱਥੋਂ ਏਹ ਕਿਹੜੇ-ਕਿਹੜੇ ਰਾਜਿਆਂ ਨੇ ਰਾਜ ਕੀਤਾ ਪੰਜਾਬ ਤੇ। ਕਿਸੇ ਨੂੰ ਇੰਨਾ ਨੀ ਪਤਾ। ਤੋਂ ਕੀ ਹੀ ਉਮੀਦ ਰੱਖੀਏ ਕੇ ਤੁਹਾਨੂੰ ਪੰਜਾਬੀ ਆਂਦੀ ਹੋਏਗੀ। ਜੇ ਪਿੰਡਾਂ ਵਾਲਾ ਕੋਈ ਵੀ ਉਹਨਾ ਸਾਹਮਣੇ ਉਹ ਪਿੰਡ ਦੀ ਕੋਈ, ਜਿਵੇਂ ਆਪਾਂ ਕਹਿ ਦਿੰਦੇ ਆਂ ਨਾਂ ਉਹਨੂੰ ਔਖੀ ਪੰਜਾਬੀ ਟਿਪੀਕਲ ਪੰਜਾਬੀ ਬੋਲਦੇ ਐ, ਕੋਈ ਵੀ ਪਿੰਡਾਂ ਦਾ ਤੇ ਉਹ ਸਾਹਮਣੇ ਬੱਚੇ ਬੱਚੇ ਨੂੰ ਸਮਝ ਈ ਨੀਂ ਆਂਦਾ ਕਿ ਬੋਲਿਆ ਕੀ ਉਹਨਾਂ ਨੇਂ।
ਬਿਲਕੁਲ ਮਤਲਬ
ਇਹ ਇੰਨ੍ਹਾਂ ਪ੍ਰਭਾਵਿਤ ਹੋਏ, ਹੋਏ ਅੰਗਰੇਜ਼ੀ ਤੋਂ
ਹਾਂ, ਮੈਂ ਤਾਂ ਉਹਦਾ ਮਜ਼ਾਕ ਕਿ ਉੜਾਇਆ ਜਾਂਦਾ, ਉਹਨਾਂ ਨੂੰ ਕੋਲ ਸਮਝਿਆ ਨੀਂ ਜਾਂਦਾ ਕਿ ਤੁਸੀਂ ਵੀ ਹੈਗੇ ਹੋ ਕਿ ਨੀਂ। ਉਹ ਵੀ ਮਤਲਬ ਵਿਲੁਪਤ ਈ ਹੋ ਰਹੀ ਐ ਹੌਲੀ-ਹੌਲੀ, ਸਾਰੀ ਹੀ ਇਹਨਾਂ ਦੇ ਕੋਈ ਐਮ ਈ ਹੈ ਨੀ ਗਾ।
ਆਪਾਂ ਸਿਰਫ਼ ਸਕੂਲਾਂ ਦਾ ਦੋਸ਼ ਨ੍ਹੀਂ ਲਾ ਸਕਦੇ ਤੁਸੀਂ ਇਹ ਦੇ ਕੋ ਸਰਕਾਰੀ ਵਿਦਿਆਲੇੇ ਵਦੂਲੇ ਹੋ ਗਏ ਜਾਂ ਕੋਈ ਵੀ ਅ ਸਦਿਆ ਅ ਸਰਕਾਰੀ ਵਿਧਾਇ ਵਿਧਾਇਕ ਵੀ ਤੁਸੀ ਮੰਨ ਲਓ ਜਿਹੜੇ ਐਮ ਐਲ ਏ ਵਗੈਰਾ, ਉਹ ਵੀ ਅੰਗਰੇਜ਼ੀ ਚ ਈ ਗੱਲਾਂ ਕਰਦੇ ਗਏ ਕਈ ਤਾਂ
ਗੱਲ ਉਹਨਾਂ ਦੀ ਤਾਂ ਗੱਲ ਹੀ ਨੀਂ ਹੁੰਦੀ, ਘਰਿਆਂ ਦੇ ਮਸਾਂ ਵਰਤਦੇ ਹੋਣੇ ਬਾਹਰ ਤਾਂ ਉਹਨਾਂ ਨੂੰ ਲੱਗਦਾ ਵੀ ਸਾਡਾ ਤਾਂ ਸਟੈਂਡਰਡ ਥੱਲੇ ਡਿੱਗ ਜਾਣਾ। ਜਿਸੇ ਆਪਦੀ ਮਾਤ ਭਾਸ਼ਾ ਨੂੰ ਵਰਤੀ
ਤੁਸੀਂ ਬੈਂਕ ਵੇਖ ਲੋ, ਬੈਂਕ ਚ ਅੱਜ ਕੱਲ੍ਹ ਤਾਂ ਫਾਰਮ ਵੀ ਜਿਹੜੇ ਵੀ ਭਰਨੇ ਹੋ ਅੰਗਰੇਜ਼ੀ ਚ ਭਾਰੇ ਜਾਂਦੇ ਤੇ ਜਿਹਨ੍ਹਾਂ ਨੂੰ ਅੰਗਰੇਜ਼ੀ ਆਣ ਦੀ ਨੀਂ ਤੇ ਉਹ ਤਾਂ ਇੱਕ ਦੂਜੇ ਤੋਂ ਭਰਵਾਨਦੇ ਨੇਂ ਨਾਂ ਕਹਿ-ਕਹਿ ਕੇ, ਤੁਸੀਂ ਇਹੀ ਕਰ ਅ ਜਿਹੜੇ ਤੁਸੀਂ ਸ਼ਹਿਰ ਚ ਰਹਿ ਰਹੇ ਹੋ ਉਹਦੀ ਮਾਂ ਬੋਲੀ ਤੁਸੀਂ ਭਰਵਾਹ ਦਿਉ ਚੀਜ਼ਾਂ ਦੀ ਨਾਂ, ਅੱਜ-ਕੱਲ ਤਾਂ ਪਤਾ ਨੀਂ ਕੀ ਹੋਇਆ ਵੈ, ਅੰਗਰੇਜ਼ੀ, ਅੰਗਰੇਜ਼ੀ, ਅੰਗਰੇਜ਼ੀ, ਸਾਰੇ ਪਾਸੇ ਫੈਲੀ ਜਾਂਦੀ ਆ।
ਮੰਨਦੇ ਹਾਂ ਜੇ ਬੱਚੇ ਨੂੰ ਸਿੱਖਣੀ ਚਾਹੀਦੀ ਹੈ ਜਾਂ ਕਿਤੇ ਨੂੰ ਸਿੱਖਣੀ ਚਾਹੀਦੀ ਨਾ ਤਾਂ ਸਿਰਫ ਉਸ ਤਰੀਕੇ ਦੇ ਲਈ ਸਿੱਖੇ ਜਾਂ ਫਿਰ ਉਹ ਵਾਸ ਸਿੱਖੇ ਜਿੱਥੇ ਉਹਨੂੰ ਬੋਲਣ ਦੀ ਲੋੜ ਪੈ ਜਾਵੇ, ਜਿੱਥੇ ਉਹਨੇ ਦਿਖਾਣਾ ਐ ਕਿਸੇ ਨਾਲ ਗੱਲ ਕਰਨ ਲੱਗੇ। ਅੰਗਰੇਜ਼ਾਂ ਨਾਲ ਗੱਲ ਕਰਨੀ ਐ ਤਾਂ ਉਸ ਹਿਸਾਬ ਦੀ ਉਹਨੂੰ ਅੰਗਰੇਜ਼ੀ ਆਏ ਤੇ ਬਸ ਉਦੋਂ ਹੀ ਉਹ ਦੀ ਵਰਤੋਂ ਕਰੇ ਯਾ ਬੋਲੇ। ਉਹ ਆਲਤੂ-ਫਾਲਤੂ ਅਗਾ-ਪਿੱਛਾ ਉਹਨੂੰ ਕੀ ਕਰਨਾ ਉਹਨਾ ਬੋਲ ਕੇ ਵੀ ਤੁਸੀਂ ਇੰਨਾ ਤੁਸੀਂ ਤੇ ਆਦਿ ਜੀ ਤੁਸੀਂ ਭੁੱਲ ਕੇ ਦੂਜਿਆਂ ਦੀ ਤੁਸੀਂ ਅਪਣਾ ਰਹੇ ਹੋ ਜਿਹਦੇ ਚ ਤੁਹਾਡਾ ਹੀ ਨੁਕਸਾਨ ਹੋ ਰਿਹਾ। ਕਿਸਦਾ ਨੁਕਸਾਨ ਏ
ਇਹੀ ਤਾਂ ਗੱਲ ਐ ਨਾਂ ਬੱਚਿਆਂ ਨੂੰ ਅੱਜ-ਕੱਲ ਬੱਚਿਆਂ ਨੂੰ ਵੀ ਸਮਝ ਆਣੀ ਚਾਹੀਦੀ ਕਿ ਬਈ ਆਪ ਪੰਜਾਬ ਚ ਰਹਿ ਰਿਹਾ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਆ। ਅੰਗਰੇਜ਼ੀ ਦਾ ਸਾਨੂੰ ਫਾਇਦਾ ਕੀ ਐ। ਜੇ ਅੰਗਰੇਜ਼ੀ ਬੋਲਾਂਗੇ ਤਾਂ ਪੰਜਾਬੀ ਕਿਸੇ ਨੂੰ ਸਮਝ ਹੀ ਨ੍ਹੀਂ ਆਏਗੀ ਫਿਰ ਆਹ ਹੋਰ ਤੁਸੀਂ ਮੰਨ ਲਓ, ਦੋ ਕੂ ਪੀੜੀਆਂ ਰੁਕ ਜੋ ਪੰਜਾਬ ਇਦਾ ਤਾਂ ਫਿਰ ਨਾਮੋ ਨਿਸ਼ਾਨ ਹੀ ਮਿਟ ਜਾਏਗਾ ਇਹ
ਨੌਜਵਾਨ ਨੇ ਤਾਂ ਆ ਹੈਗੇ ਵੀ ਇਹੋ ਜਿਹੇ ਆ ਉਹ ਤਾਂ ਸਟਾਈਲ, ਸਟਾਈਲ ਚ ਹੀ ਕਮਲੇ ਹੋਏ ਫੇਰਦੇ ਆ, ਮੋਡਰਨ ਜ਼ਮਾਨੇ ਚ ਹੀ ਕਮਲੇ ਹੋਏ ਫੇਰਦੇ ਆ।
ਇਹੀ ਤਾਂ ਗੱਲ ਐ ਨਾਂ ਤੁਸੀਂ ਇਹ ਦੇਖ ਲਓ, ਨਿੱਕੇ-ਨਿੱਕੇ ਮੈਂ ਅਸੀਂ ਵੇਖ ਕੇ ਹੈਰਾਨ ਆਂ। ਸਾਡੇ ਰਿਸ਼ਤੇਦਾਰਾਂ ਦੇ ਬੱਚੇ ਨੇਂ ਨਿੱਕੇ-ਨਿੱਕੇ ਜੇ ਹੈਗੇ ਚਾਰ-ਚਾਰ, ਪੰਜ-ਪੰਜ ਸਾਲਾਂ ਦੇ ਐਂ ਫੱਟ-ਫੱਟ ਕਰਦੇ ਨੇਂ। ਉਹ ਸਾਡੇ ਤੋਂ ਵੀ ਉੱਤੇ ਨੇਂ, ਉਹਨਾਂ ਨੂੰ ਜੇ ਪੰਜਾਬੀ ਚ ਕੁਛ ਕਹਿ ਦਇਏ ਉਹਨਾਂ ਨੂੰ ਸਮਝ ਨੀਂ ਆਂਦੀ ਉਹ ਮੂੰਹ ਵੇਖਣ ਲੱਗ ਜਾਂਦੇ ਨੇਂ।
ਵੀ ਲੋਕਾਂ ਨੂੰ ਸਮਝਣਾ ਚਾਹੀਦਾ ਜਿੰਨਾ ਛੇਤੀ ਹੋ ਸਕੇ ਨਾਂ ਇਹਦੇ ਵਾਸਤੇ, ਐਕਸ਼ਨ ਲੈਣਾ ਚਾਹੀਦਾ ਐ। ਤੇ ਸਹੀ ਤਰੀਕੇ ਨਾਲ ਆਪਦੀ ਚੀਜ਼ ਨੂੰ ਸਭ ਤੋਂ ਪਹਿਲਾਂ ਮਹੱਤਵਤਾ ਦੇਣੀ ਚਾਹੀਦੀ ਐ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਚ ਵੀ ਇਹ ਜਿਲਲਾ ਰਹੇ।
ਬਿਲਕੁਲ ਜੀ, ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਥੋੜਾ ਜਿਹਾ ਪਰ ਅੱਜ-ਕੱਲ੍ਹ ਲੋਕੀ ਸਮਝਦੇ ਕਿੱਥੇ? ਜੇ ਉਹਨਾਂ ਨੂੰ ਕੁਛ ਕਹਿ ਦੇ ਤਾਂ ਉਹਨਾਂ ਨੂੰ ਐਂ ਲੱਗਦਾ ਸਾਨੂੰ ਬੋਲੇ ਈ ਕਿਉਂ ਨੇਂ। ਜੇ ਸਾਨੂੰ ਆਂਦੀ ਤਾਂ ਮਤਲਬ ਕੀ ਇਹਨਾਂ ਨੂੰ ਇੱਕ
ਪੜ੍ਹੇ, -ਲਿਖੇ ਆਂਦੇ, ਉਸਦੀ ਬਸ ਚੋੜ ਹੁੰਦੀ ਐ ਜੀ ਹੋਰ ਤਾਂ ਕੁਛ ਨੀਂ ਐ। ਬਸ ਆਪਣੀ ਚੀਜ਼ ਪਹਿਲਾਂ ਰੱਖੋ, ਹੋਰ ਕਿਸੇ ਦਾ ਕੋਈ ਮਤਲਬ ਨ੍ਹੀਂ ਗਾ ਪੰਜਾਬੀ ਵੀ ਬਿਲੁ ਤੋੜੀ ਆ ਬਸ ਉਹਦਾ ਬੁਰਾ ਲੱਗ ਰਿਹਾ ਬਾਕੀ ਸਭ ਠੀਕ ਆ। ਚਲੋ, ਕੋਈ ਗੱਲ ਨੀ ਜੀ ਮਿਲਦੇ ਹਾਂ ਆਪਾਂ ਵੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।